ਹੈਲੋ ਸਸ ਸ੍ਰੀ ਕਾਲ ਜੀ, ਸਸ ਸ੍ਰੀ ਕਾਲ ਜੀ, ਸਸ ਸ੍ਰੀ ਕਾਲ ਹੋਰ ਜੀ ਕੀ ਹਾਲ ਚਾਲ ਨੇ?
ਵਧੀਆ ਜੀ ਤੁਸੀਂ ਦੱਸੋ?
ਵਧੀਆ ਹੋਰ ਸੁਣਾਓ ਕਿਦਾਂ?
ਇੰਨਾ ਸ਼ੋਰ ਆ ਰਿਆ ਵਾ ਬਾਰ ਔ?
ਬਸ ਮੈ ਰੋਡ ਤੇ ਸੀ।
ਬਾਈਕ ਤੇ ਟਰੈਵਲ ਕਰ ਰਹੇ ਓ।
ਹਾਂ ਬਾਈਕ ਤੇ ਸੀ।
ਅੱਛਾ-ਅੱਛਾ।
ਹੋਰ ਸੁਣਾਓ ਜੀ, ਵਧੀਆ ਜੀ ਵਧੀਆ।
ਅੱਛਾ ਕੁਛ ਨੀ ਰੋਟੀ ਸਬਜ਼ੀ ਬਣਾ ਕੇ ਹਟੇ ਸੀਗੇ ਰਾਤ ਦੀ ਤਿਆਰੀ।
ਬਣਾ ਲਈਏ ਬਣਾਣ ਲੱਗੇ ਹੋ।
ਬਣਾ ਕੇ ਹਟੀ ਜਲਦੀ ਬਣਾ ਲਈ ਏ ਅੱਜ ਮੈਂ ਬੱਚੇ ਉੱਧਰ ਗਏ ਆ ਖੇਡਨ। ਫਰੈਂਡਸ ਕਰੇ ਤਾਂ ਹੁਣੇ ਬਣਾ ਕੇ ਹੱਟੇਆ ਦੁ ਦੁਪਹਿਰੇ ਬਣਾਈ ਨੀ ਸੀਗੀ ਤੇ ਖਾਧੀ ਨੀ ਸੀ ਹੁਣ ਫਿਰ ਜਲਦੀ ਬਣਾ ਲਈ
ਅੱਛਾ ਅੱਛਾ ਹੋਰ ਕਿੱਦਾਂ ਦਾ ਮੌਸਮ ਹੈ ਤੁਹਾਡੇ
ਬਹੁਤ ਗਰਮੀ ਇੱਧਰ ਤਾਂ ਪੁੱਛੋ ਨਾ ਅੱਜ ਤਾਂ ਬਹੁਤ ਜਿਆਦਾ ਗਰਮੀ ਆ ਕੱਲ ਵੀ ਕੱਲ ਵੀ ਮੈਂ ਦੋ ਤਿੰਨ ਦਿਨ ਟਰੈਵਲ ਕਰਦੇ ਰਹੀ ਮੇਰਾ ਸਗੋ ਮੂੰਹ ਵੀ ਪੱਕ ਗਿਆ ਗਰਮੀ ਨਾਲ ਇੰਨਾ
ਹਾਂ ਹਾਂ ਗਰਮੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਗਰਮੀ ਤਾਂ ਬਹੁਤ ਜ਼ਿਆਦਾ ਹੋਏ ਬਹੁਤ
ਬਹੁਤ ਜ਼ਿਆਦਾ ਤੁਹਾਡੇ ਇੱਧਰ ਕਿੱਦਾਂ ਠੀਕ ਆ ਹੁਣ ਮੌਸਮ
ਨਾ ਨਾ ਬਹੁਤ ਜ਼ਿਆਦਾ ਗਰਮੀਆਂ ਕ ਕਰ ਸਕਦੇ ਹੁਣ ਥੋੜ੍ਹਾ ਜਿਹਾ ਮੌਸਮ ਠੰਡਾ ਹੋਇਆ ਸੀ ਮੈਂ ਕਿਹਾ ਬਾਈਕ ਚੱਕਦੇ ਹਾਂ ਘੁੰਮ ਦੇਆ। ਮੈਂ ਕਿਆ ਗੇੜੀ ਗੂੜੀ ਲਗਾ ਕੇ ਆਂਦੇ ਹਾਂ।
ਅੱਛਾ ਅੱਛਾ ਹਾਂਜੀ ਹਾਂ ਹੁਣ ਤਾਂ ਥੋੜਾ ਓਦਾਂ ਧੁੱਪ ਨੀ ਨਾ ਹੈਗੀ ਸ਼ਾਮ ਹੋਈ ਥੋੜਾ ਠੰਡਾ ਹੋਉ ਹਵਾ ਚੱਲੇ ਤਾਂ ਬਹੁਤ ਗਰਮੀ ਹੈ ਅੱਜ ਤਾਂ ਹਾਂਜੀ
ਠੀਕ ਹੈ ਵਧੀਆ
ਹਾਂਜੀ ਹਾਂਜੀ ਸਾਇਦ ਹੁਣ ਬਾਰਿਸ਼ ਬੁਰਿਸ਼ ਆ ਜੇ ਸਾਵਨ ਚੜ ਗਿਆ ਅੱਜ ਹਾਂ। ਹਾਂ ਹੋਰ ਚੱਲ ਆਜੇ ਵਧੀਆ ਗਰਮੀ ਵੀ ਤਾਂ ਬਹੁਤ ਹੋਈ ਰਹੀ ਦੋ ਦਿਨ ਹੋ ਗਏ ਬਹੁਤ ਗਰਮੀ ਹੈ।
ਹਾਂ ਸਹੀ ਗੱਲ ਹੈ।
ਹੋਰ ਤੁਸੀਂ ਲੇਟ ਨਾਈਟ ਖਾਂਨੇ ਆ ਡਿਨਰ ਲੇਟ
ਡਿਨਰ ਨੂੰ ਮੇਰੇ ਸਾਮਣੇ ਗਿਆਰਾਂ ਬਾਰਾ ਵੱਜ ਜਾਦੇ ਨੇ ਸਾਢੇ ਦਸ ਗਿਆਰਾਂ
ਅੱਛਾ ਜੀ
ਹਾਂਜੀ ਗਿਆਰਾਂ ਵਜੇ
ਅੱਛਾ ਅੱਛਾ ਚਲੋ ਵਧੀਆ ਹੋਰ
ਹੋਰ ਦੱਸੋ ਜੀ ਠੀਕ ਆ ਘਰ ਬਾਰ ਸਾਰੇ
ਸਾਰੇ ਠੀਕ ਹੈ ਵਧੀਆ ਤੁਸੀਂ ਦੱਸੋ
ਹਾਂਜੀ ਹੋਰ
ਹਾਂਜੀ
ਹਾਂਜੀ ਹਾਂਜੀ ਦੱਸੋ
ਮੈਂ ਕਿਹਾ ਵਧੀਆ ਜੀ ਵਧੀਆ
ਅੱਛਾ ਜੀ ਠੀਕ
ਸੋਸ਼ਲ ਮੀਡੀਆ ਯੂਜ਼ ਕਰਦੇ ਉ ਕੁਛ
ਬਸ ਥੋੜਾ ਬਹੁਤਾ ਕਰ ਲਈਦਾ ਤਾਂ ਹੁਣ ਕੰਮ ਤੁਹਾਨੂੰ ਪਤਾ ਹੀ ਕੰਮ ਹੀ ਏਈ ਆ ਹੁਣ ਤਾਂ ਇਸ ਤੋਂ ਬਿਨਾਂ ਕੰਮ ਹੀ ਨਹੀਂ ਹੁੰਦਾ ਕੋਈ
ਹਾਂਜੀ ਹਾਂਜੀ ਕੀ ਚਲਾਦੇ ਮਤਲਬ ਸੋਸ਼ਲ ਮੀਡੀਆ ਚ
ਹਾਂਜੀ ਹਾਂਜੀ
ਕੀ ਚਲਾਂਦੇ
ਹੁਣ ਜ਼ਰੂਰੀ ਹੋ ਗਿਆ। ਬਸ ਆ ਇਹ ਤੁਹਾਨੂੰ ਪਤਾ ਫੋਨ ਤੇ ਅੱਜ ਕੱਲ੍ਹ ਵਟਸਐਪ ਵਗੈਰਾ ਇੰਸਟਾ ਵਗੈਰਾ ਸਾਰੇ ਚਲਾਉਂਦੇ ਆ ਹਾਂਜੀ ਆ ਔਨਲਾਈਨ ਟ੍ਰਾਂਜੈਕਸ਼ਨ ਵਗੈਰਾ ਸਾਰਾ ਕੁਛ ਹੋ ਗਿਆ ਤੁਹਾਨੂੰ ਪਤਾ ਹੀ ਆ ਸਾਰੇ ਕੰਮ ਹੁਣ ਏ ਹੀ ਹੋ ਗਏ ਔਨਲਾਈਨ ਹੀ
ਹਾਂ ਔਨਲਾਈਨ ਹੀ ਹੋ ਗਿਆ ਸਾਰੇ ਕੰਮ ਸਹੀ ਗੱਲ ਹੈ ਬਹੁਤ ਫਾਇਦਾ ਹੈਗਾ ਸੋਸਲ਼ ਮੀਡੀਆ ਦਾ
ਕਰਲੋ ਜੋ ਮਰਜ਼ੀ ਘਰ ਬੈਠੇ
ਹਾਂ ਹਾਂ, ਹਾਂਜੀ-ਹਾਂਜੀ, ਬਿਲਕੁਲ।
ਬਸ ਜੀ ਵਧੀਆ। ਬੱਚੇ ਗੇਮਾਂ ਗੂਮਾਂ ਕਰਦੇ ਰਹੰਦੇ ਆ, ਵੈਸੇ ਏਦੇ ਸਾਈਡ ਇਫੈਕਟ ਵੀ ਹੈਗੇ ਐ। ਹਾਂਜੀ, ਹਾਂਜੀ- ਹਾਂਜੀ ਬੱਚੇ ਬਸ ਬੋਤ ਜਾਦਾ ਵਾ, ਤੇ ਕੀ ਫੋਨ ਅੱਜ ਕਲ ਹਰ ਕੋਈ ਫੋਨ ਮੰਗਦਾ ਵਾ। ਫੋਨ ਬਿਨਾ ਤਾਂ ਕੋਈ ਗੁਜ਼ਾਰਾ ਈ ਨਈ ਹੈਗਾ। ਸਹੀ ਗੱਲ ਆ, ਹਰ ਜਗਾ ਫੋਨ ਚਾਈਦਾ ਵਾ।
ਚਾਈਦਾ ਬੋਤ-ਬੋਤ ਜਰੂਰੀ ਹੈਗਾ ਫੋਨ, ਹਾਂ। ਸਹੀ ਗੱਲ ਏ।
ਹੂੰ। ਹਾਂਜੀ ਫਿਜ਼ੀਕਲ ਐਕਟੀਵਿਟੀਸ ਘੱਟ ਗਈਆਂ ਵਾ ਬਸ ਤਾਂ ਜਾਦਾ ਬੈਠ ਕੇ ਬਸ ਆਹੀ ਕੰਮ ਕਰੋ। ਬਸ ਬਸ, ਹਾਂਜੀ।
ਹੁਨ ਕਿਨੇ ਖੇਲ-ਕੂਦ ਕਰਨੀ ਐ? ਪੈਲਾਂ ਦੂਸਰਾ, ਮਹੌਲ ਹੁੰਦਾ ਸੀ ਬੱਚੇ ਖੇਲਦੇ ਸੀ ਬਾਹਰ ਗਲੀ ਚ, ਥੋੜਾ ਸਰੀਰ ਨੂੰ
ਵੇਅਰ ਹੁੰਦਾ ਸੀ ਬਸ ੳਵੀ ਕੀ-ਪੈਡ ਹੁੰਦੇ ਸੀਗੇ, ਹੁਨ ਤਾਂ ਆਈਫੋਨ ਤੋਂ ਬਿਨਾ ਕੋਈ ਗੱਲ ਈ ਨੀ ਕਰਦਾ, ਅਜੇ ਬੱਚੇ ਥੋੜੇ ਜੇ ਦਸ ਪੰਦਰਾਂ ਸਾਲ ਦੇ ਹੁੰਦੇ ਆ, ਪੰਦਰਾਂ-ਚੌਦਾਂ ਸਾਲ ਦੇ ਮੇਰੀ ਸਿਸਟਰ ਦਾ ਬੇਟਾ ਵਾ ੳ ਹੁਨ ਹਲੇ ਸਾਲ ਪਲੱਸ ਟੂ ਕਰ ਰੇਆ ਵਾ ਤੇ, ਨਾਲ ਈ ਹੁਣ ਸਾਰੇ ਏਹੀ ਕਹੰਦੇ ਬਸ ਪਲੱਸ ਟੂ ਕਰੋ ਫਟਾਫਟ, ਨਾਲ ਈ ਫੋਨ ਮਿਲ ਜਾਵੇ। ਹਾਂਜੀ-ਹਾਂਜੀ ਬਸ ਏਹੀ ਆ, ਡਿਮਾਂਡ ਈ ਪੈਲਾਂ ਐਈ ਹੁੰਦੀ ਆ, ਪਤਾ ਕੀ ਇੱਕ ਤਾਂ ਬਲੈਕ ਕਰ ਲਏ ਇੱਕ ਕਿਸਮ ਦੇ ਬੱਚੇ ਬਲੈਕਮੇਲ ਕਰਦੇ ਆ ਪੇਰੈਂਟਸ ਨੂੰ। ਠੀਕ ਐ। ਵੀ ਸਾਨੂੰ ਆਹ ਚੀਜ਼ ਦੇ ਦੋਂਗੇ ਤਾਂ ਬੱਚੇ ਪੇਰੈਂਟਸ ਤਾਂ ਦੇ ਬੱਚੇ ਦਾ ਫਿਊਚਰ ਬਨ ਜੇ ਪੜ-ਲਿਖ ਬਨ ਪਢ਼ ਲੈਣਗੇ।
ਪਢ਼ਦੇ ਵੀ ਆ ਫੇਰ ਬੱਚੇ।
ਪਢ਼ਦੇ ਵੀ ਐ। ਪਰ ਨਈ ਕਈ ਪਢ਼ਦੇ ਕਈ ਨਈ ਪਢ਼ਦੇ। ਲਾਲਚ ਤਾਂ ਆ, ਏ ਤਾਂ ਹੈਗਾ ਲਾਲਚ ਫੇਰ ਪੜ ਲੈਂਦੇ ਵੀ ਚੱਲ ਪੇਰੈਂਟਸ ਕੈਂਦੇ ਚਲ ਏਸੀ ਬਹਾਨੇ ਬੱਚਾ ਪੜ ਲਵੇ। ਫਿਊਚਰ ਬਨ ਜਾਵੇ। ਹੂੰ। ਬਟ ਪਤਾ ਕੀ ਖਰਚੇ ਵੱਧ ਜਾਂਦੇ ਨੇ ਪੇਰੈਂਟਸ ਲਈ ਔਖਾ ਹੋ ਜਾਂਦਾ ਵਾ। ਕਈ ਅਫੋਰਡ ਕਰ ਸਕਦੇ ਕੇ ਨਈ ਅਫੋਰਡ ਕਰ ਸਕਦੇ ਏਹ ਔਖਾ ਹੋ ਜਾਂਦਾ ਵਾ। ਤਾਂ ਕਰਕੇ, ਜਦੋਂ ਤਿਕਣ ਮਜਬੂਰ ਬੱਚੇ ਨੂੰ ਜਿੱਦਾ ਮਰਜੀ ਕਰਕੇ ਕੇ ਬੰਦੇ ਚਾਹੇ ਲੋਨ ਲੋ, ਜੋ ਮਰਜੀ ਕਰਕੇ ਲੈ ਕੇ ਦੇਨੇ ਪੈਂਦੇ ਆ। ਅੱਜ ਕਲ ਤੇ ਬੱਚੇ ਬੋਤ ਜਾਦਾ ਕਈ ਤਾਂ ਕੈਣਗੇ ਸੁਸਾਈਡ ਦਾ ਏਦਾਂ ਕਰ ਲੈਣ ਯਾ ਕਰ ਲਾਂਗੇ, ਧਮਕੀਆਂ ਦੇਂਦੇ ਸਾਨੂੰ ਆਹ ਚਾਈਦੀ, ਚਾਈਦੀ ਚੀਜ ਫੇਰ ਲੈ ਕੇ ਦੇਨੀ ਪੈਂਦੀ ਐ। ਕਈ ਬਾਈਕ ਕੈਣਗੇ, ਬਾਈਕ ਤਾਂ ਪੈਲਾਂ ਪ੍ਰੈਫਰ ਬਾਈਕ, ਆਈਫੋਨ ਆਹ ਲੈ ਕੇ ਦੇ ਦੋ ਬਸ ਬਾਈਕ ਵਗੈਰਾ।
ਅਪਨੇ ਟਾਈਮ ਤੇ ਸਾਰੀਆ ਚੀਜਾ ਸਹੀ ਆ।
ਹਾਂ ਸਹੀ ਆ। ਪੈਲਾਂ, ਪੈਲਾਂ ਨੀ ਹੁੰਦਾ ਸੀ ਏਦਾਂ ਦਾ ਕੋਈ ਵੀ ਹਸਾਬ। ਲੇਕਿਨ ਅੱਜ-ਕਲ ਤੇ ਬਸ, ੳਈ ਐ ਬਸ ਸਭ ਜਗਾ ਤੇ
ਹਾਂਜੀ-ਹਾਂਜੀ, ਸਹੀ ਗੱਲ ਆ।
ਹਰ ਬੱਚੇ ਨੂੰ ਫੋਨ ਚਾਈਦਾ। ਫੋਨ ਜ਼ਰੂਰੀ ਹੈਗਾ ਬੱਚੇਆਂ ਵਾਸਤੇ।
ਹਾਂਜੀ।
ਹੋਰ ਐਕਟਿਵਾ-ਊਕੁਟਿਵਾ ਵੀ ਚਲਾ ਲੈਂਦੇ ਨਈਂ।
ਹਾਂਜੀ ਚਲਾ ਲੈਂਣੇ ਏ, ਬਸ ਇਨੀਂ ਨੀਂ ਪਰਾ ਪੈਲਾਂ ਇਨਾਂ ਨ ਸਿ ਸਿੱਖ ਹੋਈ ਬਟ ਮੈਂ ਚਲਾਈ ਨੀਂ ਹੁਣ ਕਾਫ਼ੀ ਦੇਰ ਹੋ ਗੀ ਸਾਲ ਕੁ ਹੋ ਗਿਆ, ਆਪਦਾ ਜਿਵੇਂ ਹਸਬੈਂਡ ਨਾਲ ਚਲਾ ਲੈਣੀ ਹੁੰਨੀ ਮੈਂ ਇਨ੍ਹਾਂ ਨਾਲੇ ਹਾਂਜੀ। ਹੋਰ? ਖ਼ਰਾਬ ਵੀ ਹੋ ਗਈ ਸੀ। ਫਿਰ ਕੜ੍ਹਤੀ ਸੀਗੀ। ਤਾਂ ਕਰਕੇ, ਹਾਂਜੀ। ਫੇਰ ਉਸ ਤੋਂ ਬਾਅਦ ਹਜੇ ਨੀਂਦ ਹੈਗੀ ਹੁਣ ਬੱਚੇ ਛੋਟੇ, ਮੈਂ ਇਹਨਾਂ ਨੂੰ ਕੈ ਰੀ ਆਂ। ਮੈਂ ਕਿਆ ਇਨ੍ਹਾਂ ਨੂੰ ਕੈ ਰੀ ਮੈਂ ਕਿਆ ਸਗੋਂ ਲੈ ਲਵੋ ਔਖਾ ਹੁੰਦਾ ਜਾਣਾ-ਆਣਾ। ਇਨ੍ਹਾਂ ਨਾਲ ਹੀ ਹਰ ਜਗ੍ਹਾ ਜਾਣਾ ਪੈਂਦਾ ਮੈਨੂੰ। ਪਰ ਇੱਕ ਮਾਹੌਲ ਵੀ ਥੋੜਾ ਇਸ ਕਰਕੇ ਨਾ ਤਾਂ ਕਰਕੇ ਚਲਦੇ ਰਹਿੰਦੇ ਆ, ਤਾਨੂੰ ਪਤਾ ਟ੍ਰੈਫਿਕ ਬੋਤ ਹੁੰਦਾ ਅੱਜ-ਕਲ।
ਹਾਂਜੀ, ਹਾਂਜੀ ਬੋਤ ਜ਼ਿਆਦਾ ਟਰੈਫਿਕ ਐ ਜੀ ਬਿਲਕੁਲ।
ਹੋਵਾ, ਹਾਂਜੀ। ਅੱਜ-ਕਲ ਏ ਨੀਂ ਕੋਈ ਹਰ ਕਿਸੇ ਨੂੰ ਕਾਹਲੀ ਹੁੰਦੀ ਆ, ਏ ਨੀਂ ਐ ਕਿ ਦੋ ਮਿੰਟ ਦੋ ਮਿੰਟ ਲੇਟ ਹੋ ਜਈਏ, ਸੇਫ ਰਈਏ। ਏ ਨੀਂ ਕਿਸੇ ਨੂੰ ਹੈਗਾ, ਹਾਂ, ਜਲਦੀ ਪਹੁੰਚ ਜੀ ਈਏ। ਜਲਦੀ ਏ ਆ ਸਭ ਨੂੰ।
ਸਈ ਗੱਲ ਆ, ਸਈ ਗੱਲ ਆ, ਏਦਾਂ ਈ ਬਸ, ਸਬ ਦਾ।
ਹਾਂਜੀ, ਹਾਂਜੀ।
ਹੋਰ, ਤੁਸੀਂ ਡਰਾਈਵ ਕਰ ਲੈਂਣੇ ਆਂ, ਗੱਡੀ ਵਗੈਰਾ।
ਹਾਂਜੀ, ਹਾਂਜੀ। ਸਭ ਕੁਝ।
ਸਿੱਖਣਾ ਚਾਈਦਾ ਸਾਰਾ ਕੁਛ।
ਹਾਂ, ਸਾਰਾ ਕੁਛ ਆਣਾ ਚਾਈਦਾ ਕਦੀ, ਕਦੀ ਵੀ ਜਰੂਰਤ ਪੈ ਸਕਦੀ ਐ। ਸਈ ਗੱਲ ਐ।
ਹਾਂਜੀ, ਹਾਂਜੀ ਐਮਰਜੈਂਸੀ ਕੋਈ ਲੋੜ ਪੈ ਜੇ ਰਾਤ ਨੂੰ। ਕਿਸੇ ਦੀ ਮਿੰਨਤਾਂ ਕਰਨ ਨਾਲੋਂ ਚੰਗਾ ਬੰਦਾ ਚੱਲ ਆਪਾਂ ਨੂੰ ਆਂਦਾ ਨਾਂ ਬੰਦਾ ਜਦ ਮਰਜੀ ਲੈ ਜਾਵੇ। ਵਧੀਆ ਹੋਰ? ਤਾਨੂੰ ਕੀ ਮਤਲਬ ਗੇਮਸ ਇੰਨਡੋਰ-ਆਊਟਡੋਰ ਕੇੜੀ ਗੇਮਸ ਵਧੀਆ ਲੱਗਦੀਆਂ।
ਹੈਂ?
ਗੇਮਸ ਇੰਨਡੋਰ, ਆਊਟ ਡੋਰ ਕੇੜੀ ਗੇਮਸ।
ਅਸੀਂ ਤੇ ਆਪਣੇ ਟਾਈਮ ਤੇ ਬਾਰ ਈ ਖੇਡੇ ਆਂ। ਐ ਫੋਨ-ਫੂਨ ਤੇ ਹੁੰਦਾ ਨੀਂ ਸਾਡੇ ਟੈਮ ਤੇ।
ਪੈਲਾਂ ਕਿਥੇ, ਵੈਸੇ ਵਧੀਆ ਵੀ ਸੀਗਾ ਵਧੀਆ ਵੀ ਲੱਗਦਾ, ਇੰਜੋਏ ਵੀ ਪਤਾ ਐਕਸਰਸਾਈਜ਼ ਵੀ ਹੋ ਜਾਂਦੀ ਸੀਗੀ। ਸਾਰਿਆਂ ਨਾਲ ਮਿਲ ਜੁਲਿਆ ਵੀ ਜਾਂਦਾ ਸੀ। ਹਾਂਜੀ, ਸਈ ਗੱਲ ਆ।
ਲੇਕਿਨ ਅੱਜ-ਕਲ ਬੱਚੇ ਇਕ ਜਗ੍ਹਾ ਬੈਠੇ ਫੋਨ ਚਲਾਈ ਜਾ ਰੇ ਸਰੀਰ ਦਾ ਵੀ ਨੁਕਸਾਨ ਏ। ਅੱਖਾਂ ਦਾ ਵੀ ਨੁਕਸਾਨ, ਪੈਸੇ ਦਾ ਵੀ ਨੁਕਸਾਨ ਐ।
ਸਈ ਗੱਲ ਐ, ਸਾਰੇ ਨੁਕਸਾਨ ਈ ਐ ਜ਼ਿਆਦਾ। ਹਾਂਜੀ, ਹਾਂਜੀ। ਹਾਂਜੀ, ਹਾਂਜੀ।
ਬਿਲਕੁਲ।
ਮੈਂ ਖੋਲ ਦੇ ਗੇਟ। ਹਾਂਜੀ ਹੋਰ ਦੱਸੋ। ਹੋਰ ਦੱਸੋ ਬਸ ਵਧੀਆ। ਮੈਂ ਕਿਆ ਹੋਰ ਦੱਸੋ? ਹਾਂਜੀ। ਹੈਲੋ -ਹੈਲੋ ਹਾਂਜੀ ਆ ਰੀ ਵਾਜ਼
ਹਾਂਜੀ -ਹਾਂਜੀ ਆ ਰੀ ਐ, ਕੀ ਕਹਿ ਰਹੇ ਤੁਸੀਂ
ਅੱਛਾ ਜੀ, ਕੁੱਛ ਨੀ ਮੈਂ ਕਹਿ ਰੀ, ਮੈਂ ਕਿਹਾ ਦੱਸੋ। ਹੈਲੋ ਵਾਜ ਨੀ ਆਈ ਸ਼ਾਇਦ, ਹਾਂਜੀ।
ਉਸ ਤੋਂ ਪੈਲੇ ਸ਼ਾਇਦ ਕੁਛ ਹੋਰ ਬੋਲਿਆ ਸੀ ਤੁਸੀਂ ਤਾਂ ਕਹਿ ਤਾ
ਨਹੀਂ ਉਹ ਬੇਟਾ ਸੀ ਆ ਗਿਆ ਉਹ ਹਾਂਜੀ ਗੇਟ ਨੋਕ ਕਰ ਨੋਕ ਹਾਂਜੀ
ਨੀ ਜਾਂਦੇ
ਹੁਣ ਬਸ ਹਾਂ, ਸ਼ਾਮ ਦਾ ਟੈਮ ਉਦਾਂ ਥੋੜਾ ਬਹੁਤਾ ਇੱਧਰ ਰਾਉਂਡ ਰੁਉਂਡ ਲਾ ਲਈ ਦਾ ਬੱਚਿਆਂ ਨਾਲ ਬੇਟੀ ਜਿੱਦ ਕਰਦੀ ਉਹਦੇ ਨਾਲ ਕੀ ਵਾਰ ਚੱਲ ਜਾਈ ਦਾ ਹੁਣ ਉਹ ਗਈ ਹੀ ਪਾਪਾ ਨਾਲ ਹਾਂ ਬਸ ਉਹਦਾ ਵੋਕ ਕਰਨ ਲਈ ਦੀ ਆ ਵੈਸੇ, ਜਾਦਾ ਦੋ ਬਾਰ ਰੋਡ ਤੇ ਤਾਂ ਪਤਾ ਟ੍ਰੈਫਿਕ ਕਦੇ ਬੱਚਿਆਂ ਦਾ ਔਖਾ ਹੁੰਦਾ ਵਾ ਤੇ ਉਦਾਂ ਗਲੀ ਚ ਗੇੜਾਂ ਰਾਉਂਡ ਲਾ ਲਈ ਬੱਚਿਆਂ ਨਾਲ ਘੁੰਮ ਲਈ ਦਾ ਜਾਦਾ ਤਾਂ ਉਹੀ ਕਹੇਗੀ, ਮੰਮਾ ਆਜਾ ਗੇੜਾ ਕੱਟੀਏ-ਮੰਮਾ ਆ ਜਾ ਗੇੜੇ ਕੱਟੀਏ, ਏਦਾਂ ਮੈਂ ਤਾਂ ਹੀ ਕੰਮ ਜਲਦੀ ਖ਼ਤਮ ਕਰ ਲਏ ਸ਼ਾਮ ਨੂੰ ਲੇਟ ਨਾਈਟ ਘੱਟ ਹੀ ਕਰੀਦਾ ਕੰਮ ਬੱਚੇ ਜੇ ਸੁਤੀ ਹੋਊ ਜਾਂ ਇੱਧਰ ਘੁੰਮਣ ਗਈ, ਫਿਰ ਮੈਂ ਫਟਾਫਟ ਕੰਮ ਨਬੇੜ ਲਈ ਦਾ ਛੋਟੇ ਬੱਚਿਆਂ ਨਾਲ ਤੁਹਾਨੂੰ ਪਤਾ ਕੰਮ ਨੀ ਨਿਬੜ ਦੇ, ਉਹ ਕਰਨ ਨੀ ਦਿੰਦੇ ਹੈਗੇ। ਔਖਾ ਹੋ ਜਾਂਦੈ, ਹਾਂਜੀ-ਹਾਂਜੀ।
ਬੱਚਿਆਂ ਨਾਲ ਤੇ ਐਵੈ ਈ ਹੁੰਦੈ ਜੀ।
ਹਾਂਜੀ-ਹਾਂਜੀ ਸਹੀ ਗੱਲ ਆ।
ਹਾਂ, ਜਦ ਬੱਚੇ ਮਤਲਬ ਚਾਰ-ਚਾਰ ਸਾਲ ਦਾ ਹੋ ਜੇ, ਬੱਚਾ ਫੇਰ ਥੋੜ੍ਹੀ ਜਹੀ ਰਾਹਤ ਮਿਲ ਜਾਂਦੀ ਹਨਾ।
ਹਾਂ, ਪਤਾ ਕੀ ਸਕੂਲ ਜਾਣ ਲੱਗ ਨਾ ਬੱਚਾ ਥੋੜਾ ਜ ਹੁੰਦਾ ਵੀ ਦੋ ਘੰਟੇ ਬੱਚਾ ਬਾਹਰ ਗਿਆ ਵਾ, ਉਹਦੇ ਕੰਮ ਹੋ ਜਾਂਦਾ ਵਾ, ਘਰੇ ਆ ਫੇਰ ਬੱਚੇ ਹੋਰ ਅਸੀ ਹੁਣ ਕਈ ਵਾਰ ਜਾਂਦੇ, ਕਈ ਵਾਰ ਨਹੀਂ ਜਾਂਦੇ ਹੈਗੇ, ਪੇਰੈਂਟਸ ਦੇ ਜਾਦਾ ਡਿਪੈਂਡ ਹੁੰਦੇ ਆ ਤਾਂ ਕਰਕੇ ਔਖਾ ਹੋ ਜਾਂਦਾ ਵਾ, ਪਤੈ ਅੱਜ-ਕਲ ਮਹੋਲ ਵੀ ਨੀ ਹੈਗਾ ਨਾ ਬਾਹਰ ਛੱਡਣ ਦਾ ਤਾਂ ਕਰਕੇ ਘੱਟ ਈ ਕੱਢੀ ਦਾ ਰਾਤੀ। ਰਾਤੀ ਵੈਸੇ, ਵੈਸੇ ਤਾਂ ਰਾਤੀ ਜਾਣਾ ਪਸੰਦ ਕਰੀਦਾ ਵਾ ਹਾਂਜੀ। ਓਕੇ ਜੀ ਠੀਕ ਐ ਜੀ। ਓਕੇ-ਓਕੇ